ਹਮ
ਹੈਲੋ
ਹੈਲੋ ਹਾਂਜੀ ਭੈਣ ਕੀ ਹਾਲ ਚਾਲ ਤੁਹਾਡਾ
ਤੁਸੀਂ ਸੁਣਾਓ
ਠੀਕ
ਹੋਰ ਕੀ ਕਰਦੇ ਪਏ
ਬਸ ਸਬਜ਼ੀ ਆ ਕੇ ਹਟੇ ਆ
ਅੱਛਾ ਕੀ ਬਣਾਇਆ ਕਿਹੜੀ ਸਬਜ਼ ਇਸ
ਹਾਂ
ਅੱਛਾ ਹੋਰ ਬਾਲ ਬੱਚੇ ਵਧੀਆ ਸਭ
ਹਾਂਜੀ ਸਭ ਵਧੀਆ ਠੀਕ ਆ
ਹੋਰ
ਉਸ ਗਾ ਕੀ ਨਾ ਬੈਠੇ
ਮੈਂ ਕੁਛ ਨੀ ਦੁਪਹਿਰੇ ਭਿੰਡੀਆਂ ਬਣਾਈਆਂ ਸੀਗੀਆਂ ਬੱਚਿਆਂ ਨੇ ਖਾਧ ਕੋਈ ਨੀ ਫੇਿਰ ਮੈਂ ਕਿਹਾ ਹੁਣ ਬਣਾਉਣਾ ਕੁਛ ਨੀ ਕ ਏਦ ਖਾਓ ਤੁਸੀਂ
ਹੋਰ
ਤੇ ਹੋਰ
ਨਿਆਣੇ ਤਾਂ ਕੋਈ ਸਬਜ਼ੀ ਖਾਣ ਪਸੰਦ ਨਹੀਂ ਕਰਦੇ ਖਾਣੀ
ਨਹੀਂ ਬਣਾਈ ਸੀ ਬਸ ਦੁਪਹਿਰੇ ਭੁੱਖ ਨਹੀਂੀ ਲੱਗੀ ਪਾਣੀ ਪੀ ਪੀ ਕੇ ਟੇਡਾ ਫੜ ਹੁੰਦਾ ਗਰਮੀ ਬੜੀ ਹੋ ਗਈ ਏ ਅੱਜ ਤੇ ਦੋ ਦਿਨ ਹੋ ਗਏ ਬੜੀ ਜ਼ਿਆਦਾ ਗਰਮੀ ਹੋਈ ਜਾਂਦੀ ਵੀ
ਹਮ ਅੱਜ ਤੇ ਜ਼ਿਆਦਾ ਹੀ ਸੀ ਕੁਛ
ਹਮ ਕੱਲ ਵੀ ਸੀ ਤੇ ਅੱਜ ਵੀ ਅੱਜ ਵੀ ਏਸੀ ਵਗੈਰ ਤਾਂ ਬਿਲਕੁਲ ਹੀ ਨਹੀਂੀ ਬੈਠੇ ਬੈਠਾ ਜਾਂਦਾ ਏਸੀ ਬੰਦ ਕਰੋ ਹੁਮਸ ਹੋ ਜਾਂਦੀ ਹੈ
ਹਾਂ
ਹੋਰ
ਬਸ ਠੀਕ ਆ ਹਾਂਜੀ ਅਸੀਂ ਕੱਲ੍ਹ ਨ ਆਏ ਹਾਂ
ਅੱਛਾ ਘੁੰਮ ਆਏਓ
ਹਾਂ ਕੱਲ ਨਹੀਂ ਆਏ ਤੇ ਮੈਂ ਰਹਿਣਾ ਸੀ ਮੇਰਾ ਮਨ ਸੀਗਾ
ਹਾਂ ਤੇ ਰਹਿ ਲੈਂਦੇ ਹਜੇ ਛੁੱਟੀਆਂ ਹੋਰ ਵਧਾ ਦਿੱਤੀਆਂ ਆ
ਨਹੀਂ ਛੁੱਟੀਆਂ ਤਾਂ ਨਹੀਂ ਵਧਾਈਆਂ
ਨਹੀਂ, ਇੱਧਰ ਸਾਡੇ ਬੱਚਿਆਂ ਦੇ ਮੈਸੇਜ ਆ ਗਏ, ਛੇ ਤਰੀਕ ਨੂੰ ਸਕੂਲ ਖੁੱਲਣ, ਮੈਨੂੰ ਪਹਿਲੇ ਪਤਾ ਹੁੰਦਾ ਨਾ ਤੇ ਮੈਂ ਵੀ ਦੋ ਚਾਰ ਦਿਨ ਹੋਰ ਰਹਿ ਲੈਂਦੀ, ਮੈਂ ਵੀ ਆ ਗਈ ਜਲਦੀ ਆ ਗਈ ਸੀ ਮੈਂ ਵੀ।
ਹਾਂ, ਅੱਛਾ- ਅੱਛਾ।
ਹਾਂ ਮੈਂ ਆਈ ਸੀ, ਤਾਂ ਕਰਕੇ ਵੀ ਬੱਚਿਆਂ ਦਾ ਕੰਮ ਕੰਪਲੀਟ ਕਰਵਾ ਦਾ। ਤੇ ਉੱਕਾ ਈ ਬੱਚੇ, ਉੱਕਾ ਈ ਨੀ ਕਰਦੇ ਪਏ ਹੁਣ
ਏਦਾਂ ਹੀ ਕਰਦੇ ਨੇ ਬਹੁਤ
ਉਹੀ ਨਾ ਉੱਥੇ, ਵੀ ਜੇ ਨਾਨਕੇ ਵੀ ਲੈ ਕੇ ਕੇ ਜਾਂਦੇ ਕੰਮ ਤੇ ਉੱਥੇ ਉੱਕਾ ਹੀ ਨੀ, ਉਹਨਾਂ ਨੇ ਉਹ- ਉਹ ਵੀ ਨੀ ਕਰਦੇ, ਉੱਥੇ ਵੀ ਨੀ ਕਰਦੇ।
ਹੱਥ ਨਹੀਂ ਲਾਂਦੇ ਕੰਮ ਨੂੰ
ਹਾਂ ਓਹੀ -ਓਹੀ। ਮੈਡਮਾਂ ਵੀ ਐ ਕੰਮ ਦੇ ਦਿੰਦੀਆਂ, ਜਿਵੇਂ ਬੱਚਿਆਂ ਨੇ ਸਾਰੀ ਪੜ੍ਹਨਾ ਹੀ ਹੁੰਦਾ ਰੋਜ਼ ਦਾ।
ਬੱਚਿਆਂ ਨੇ ਕਿੱਥੇ ਪੜ੍ਹਨਾ, ਮਾਵਾਂ ਨੇ ਪੜ੍ਹਨਾ ਹੁੰਦਾ।
ਉਹੀ ਤੇ ਮੈਡਮਾਂ ਨੂੰ ਚਾਹੀਦਾ, ਵੈਸੇ ਕੰਮ ਨਹੀਂ ਦੇਣਾ ਚਾਹੀਦਾ।
ਨਹੀਂ, ਅਸੀਂ ਆਪ ਪੀ-ਟੀ-ਐਮ ਤੇ ਕਹਿ ਕੇ ਆਣਾ, ਕਿ ਇੰਨਾ ਕੰਮ ਤੁਸੀਂ ਦੇ ਦਿੰਦੇ ਹੋ। ਵੀ ਛੁੱਟੀਆਂ, ਕਿਉ ਦਿੰਨੇ ਆ ਛੁੱਟੀਆਂ ਹੀ ਨਾ ਦਿਆ ਕਰੋ। ਸਕੂਲੇ ਬਿਠਾ ਕੇ ਕੰਮ ਹੀ ਕਰਾ ਲਿਆ, ਕਰੋ।
ਹਾਂ, ਉਹੀ ਬੰਦਾ ਜਲਦੀ ਸਕੂਲ ਬੁਲਾ ਲੈਂਦਾ ਜਲਦੀ ਛੁੱਟੀ ਕਰ ਦੇਵੇ ।
ਘਰ ਕਿੱਥੇ ਕਰਦੇ ਬੱਚੇ, ਹੁਣ ਇੰਜੋਏ ਕਰਨ ਕੇ, ਅਹ ਛੁੱਟੀਆਂ ਇੰਜੋਏ ਕਰਨ ਜਾਂ ਸਕੂਲ ਦੇ ਕੰਮ ਕਰਨ।
ਉਹੀ ਤੇ, ਇਹਨਾਂ ਨੂੰ ਚਾਹੀਦਾ ਵੇ ਮਤਲਬ ਕਿ ਛੁੱਟੀਆਂ ਦਾ ਇਹ ਹੁੰਦਾ ਵੇ ਵੀ ਸੱਤ ਵਜੇ ਬੁਲਾਨ ਤੇ, ਬਾਰਾਂ ਵਜੇ ਛੁੱਟੀ ਕਰ ਦੇਣ। ਏਦਾਂ ਬੁਲਾ ਸਕਦੇ, ਬਾਕੀ ਦਿਨ ਬੱਚਾ ਖੇਡੇ, ਕੂਦੇ ਜੋ ਮਰਜ਼ੀ ਕਰੇ।
ਹਮ -ਹਮ।
ਏਦਾਂ ਹੋਣਾ ਚਾਹੀਦਾ ਰੂਟੀਨ, ਕਈ ਸਕੂਲਾਂ ਦੇ ਆ ਮੈਂ ਦੇਖਿ ਆ ਕਈ ਸਕੂਲਾਂ ਦੇ ਮਤਲਬ ਕਿ ਮੈਡਮ ਸਕੂਲ ਦੇ ਚੰਡੀਗੜ੍ਹ ਤੇ ਉਹ ਸਕੂਲ ਚ, ਮਤਲਬ ਕਿ ਕੰਮ ਨੀ ਦਿੰਦੇ।
ਹਮ।
ਹਾਂ। ਉਹ ਕੰਮ ਹੀ ਨਹੀਂ ਦਿੰਦੇ ਹੈਗੇ, ਉਹ ਕਹਿੰਦੇ ਜੀ ਛੁੱਟੀਆਂ ਹੈ ਵੀ ਖੇਡਣ ਖੁਦਣ ਵਾਸਤੇ ਦਿੱਤੀਆਂ ਆ ਤੁਹਾਨੂੰ ਪੜ੍ਹਨ ਵਾਸਤੇ ਨੀ ਦਿੱਤੀਆਂ। ਹੋਰ?
ਬਸ।
ਖਾਣ ਲੱਗੇ, ਰੋਟੀ ਵਗੈਰਾ
ਨਹੀਂ, ਖਾ ਲੈਂਦੇ ਹੁੰਦੇ ਆ। ਟਾਈਮ ਸਿਰ।
ਹਮ, ਵਧੀਆ ਆ।
ਟਾਈਮ ਸਿਰ ਖਾ ਲਈ ਦੀ ਹੈ ।ਬਸ, ਕਦੀ -ਕਦੀ ਲੇਟ ਹੋ ਜਈਦਾ।
ਹਾਂ। ਮੈਂ ਵੀ ਲੱਗੀ ਸੀ ਰੋਟੀ ਬਣਾਉਣ ਈ ਤੇ ਟੈਮ ਨਾਲ ਸੋੰ ਜਾਂਦੇ ਹਾਂ, ਅਸੀਂ ਵੀ ।ਦੱਸ ਵੱਜ ਜਾਂਦੇ ਹੈ, ਬਿਸਤਰਿਆਂ ਚ ਵੜਦੇ- ਵੜਦੇ। ।।।
ਹਮ।
ਕੰਮ- ਕੁਮ, ਨਿਪਟਾ ਕੇ ਦਸ ਵੱਜ ਹੀ ਜਾਂਦੇ ਆ।
ਅੱਛਾ
ਹਮ ।ਹੋਰ। ਤੁਹਾਡੇ ਇੱਥੇ, ਕਿੱਦਾਂ ਮੌਸਮ?
ਬਹੁਤ ਗਰਮੀ ।ਬਹੁਤ ਜ਼ਿਆਦਾ। ਤਾਂ ਇੱਥੇ ਜ਼ਿਆਦਾ ਗਰਮੀੀਆਂ ।ਹਜੇ ਉੱਥੇ ਨੀ ਲੱਗੀ?
ਹਾਂ ਉੱਥੇ ਉਹ ਥੋੜਾ ਕਮਰਾ ਵੀ। ਮਤਲਬ ਹੋਣਾ ਨਾ, ਠੰਡੇ ਠੰਡੇ
ਨਹੀਂ ਬਸੇ । ਐਵੇਂ ਹੀ ਐਥੇ ਜ਼ਿਆਦਾ ਗਰਮੀ ਆ।
ਹਾਂ ਇੱਥੇ ਵੀ। ਏਧਰ ਵੀ, ਸਾਡੇ ਏਦਾਂ ਹੀ ਆ। ਕਮਰੇ ਚੋਂ ਇੰਨੀ ਤਪਸ਼ ਹ। ਸਾਡੇ ਵੀ ਇੱਥੇ। ਉਹ ਹੈ ਨਾ, ਮਤਲਬ ਕਾਰਖਾਨੇ ਆਲੇ ਦੁਆਲੇ। ਤੇ ਉਹਦੇ ਕਰਕੇ ਵੀ ਜ਼ਿਆਦਾ ਗਰਮੈਸ਼ ਹੋਈ ਵੀ। ਪ੍ਰਦੂਸ਼ਣ ਬੜਾ ਇੱਧਰ ਵੀ। ਕਮਰੇ ਐ ।। ਜਿਵੇਂ ਪੱਠੀ ਚਲਦੀ ਕਮਰਿਆਂ ਚ ।ਹ
ਹੋਰ?
ਵਧੀਆ ਵਧੀਆ ਹੋਰ, ਹੋਰ ਕਿਤੇ ਨੀ ਗਏ ਘੁੰਮਣ?
ਬਸ ਗਰਮੀ ਹੁੰਦੀ। ਕਿੱਥੇ ਜਾਣਾ ਘੁੰਮਣ ਹਮ ਆਪਣੇ ਸਾਡੇ ਸਾਡੇ ਆਪ ਗੈਸਟ ਆ ਰਹੇ ਆ ਕੱਲ। ਮੇਰੀ ਸੱਸ ਦੇ। ਜੰਮੂ ਤੋਂ।
ਅੱਛਾ ਜੀ। ਵੈਸੇ ਹੀ ਆ ਰਹੇ ਆ ਘੁੰਮਣ। ਉਹ ਵੀ ਘੁੰਮਣ ਫਿਰਨ ਵਾਸਤੇ ਆ ਰਹੇ।
ਦਵਾਈ ਲੈਣ ਆਉਂਦੇ ਨੇ।
ਅੱਛਾ ਦਵਾਈ ਲੈਣ ਆ ਰਹੇ ।ਅੱਛਾ ਅੱਛਾ ਹਮ ਹ ਹ ਹੋਰ ਉੱਧਰ ਪੇਕੇ ਗਏ ਸੀ? ਸੀ ਸਾਰਾ ਪਰਿਵਾਰ ਵਧੀਆ ਸੀ ਉੱਧਰ ਤੁਹਾਡੇ?
ਹਮ ਸਭ ਵਧੀਆ।
ਅੱਛਾ ਚਲੋ ਵਧੀਆ ਹੀ ਚਾਹੀਦਾ ਆ।
ਉਹਨਾਂ ਨੇ ਵੀ ਜਾਣਾ ਸੀ ਪੇਕੇ।
ਅੱਛਾ ਜੀ
ਅਸੀਂ ਆ ਗਿਆ । ਹੁਣ ਉਹ ਪੇਕੇ ਗਈਆਂ ਹੋਣੀਆਂ।
ਅੱਛਾ ਅੱਛਾ
ਹਮ
ਅੱਛਾ ਜੀ। ਹਮ
ਬੱਸ ਵਧੀਆ ਚਲਦਾ ।
ਵਧੀਆ ਬਸ ਮੈਂ ਵੀ ਲੱਗੀ ਸੀ ਮੈਂ ਕਿਹਾ ਚੱਲ ਰੋਟੀ ਪਾਣੀ ਬਣਾਈਏ ਉਹ ਵੱਡਾ ਬੇਟਾ ਗਿਆ ਦਾ ਪਤਾ ਨੀ ਕਿੱਥੇ ਘੁੰਮਨ ਯਾਰ ਦੋਸਤ ਆ ਜਾਂਦੇ ਨੇ ਲੈ ਜਾਂਦੇ ਨੇ ਉਹਨੂੰ ਤੇ ਫੇਰ ਲੇਟ ਆਉਂਦਾ ਘਰ ਅਸੀਂ ਖਾ ਵਿਹਲੇ ਹੋ ਜਾਂਦੇ ਆ ਇਹ ਆਉਂਦਾ ਜੀ ਹਮ
ਬੱਚੇ ਆਖੇ ਨੀ ਲੱਗਦੇ ਇਹਨਾਂ ਨੂੰ ਸਮਝਾਉਣਾ ਬੜਾ ਔਖਾ ਅੱਜ ਕੱਲ੍ਹ ਦੇ ਬੱਚਿਆਂ ਨੂੰ
ਛੁੱਟੀਆਂ ਮੈਡਮਾਂ ਨੇ ਦੇ ਕੇ ਨਾ ਬੱਚੇ ਸਾਰੇ ਹੀ ਵਿਗੜ ਗਏ ਨੇ ਸਬ ਦੇ ਬੱਚੇ ਵਿਗੜੇ ਦੇ ਨੇ। ਇਹ ਨੀ ਵੀ ਸਾਡੇ ਆ, ਸਭ ਦੇ ਬੱ
ਆਹ, ਕੰਮ ਵੀ ਨਹੀਂ ਕਰਦੇ।
ਕੰਮ ਵੀ ਨੀ ਕਰਦੇ, ਫੋਨਾਂ ਚ ਵੜੇ ਰਹਿੰਦੇ ਨੇ, ਪਬਜੀ ਖੇਡ ਲਿਆ ਕਦੇ, ਕੁਛ ਖੇਡ ਲਿਆ। ਕਈ ਵੀਡੀਓ ਬਣਾ ਲਈਆਂ ਪੁੱਠੀਆਂ ਸਿਧੀਆਂ, ਹਾਂ ਉਹੀ-ਉਹੀ।
ਹੂੰ।
ਹੋਰ?
ਬਸ ਲੱਗੇ ਸੀ, ਬਸ ਰੋਟੀ ਰੂਟੀ ਨਾਨ ਫੁਲਕਾ। ਨਿਆਣਿਆਂ ਨੂੰ ਭੁੱਖ ਲੱਗ ਗਈ ਐ।
ਹਾਂਜੀ-ਹਾਂਜੀ।
ਰੋਟੀ ਲੱਗੇ ਸੀ ਬਣਾਣ।
ਹੂੰ-ਹੂੰ।
ਹਾਂ ਫੇਰ ਤੇ ਫਿਰ
ਤੁਹਾਡੇ ਪਰਿਵਾਰ ਸਵ ਵਧੀਆ?
ਵਧੀਆ ਏ ਸਬ?
ਚਲੋ ਵਧੀਆ ਈ ਚਾਹੀਦਾ।
ਤੁਸੀਂ ਵੀ ਉਹ ਫਾਰਮ ਭਰਿਆ ਮੋਦੀ ਇਹਦਾ ਉਹਦਾ?
ਨਈ ਸਾਡੇ ਨੀ ਇੱਧਰ ਹੈਗਾ, ਮੈਂ ਏਹਨਾਂ ਨੂੰ ਕਿਹਾ ਸੀਗਾ, ਮੈਂ ਪੰਜਾਬ ਚ ਕੇਹਂਦੇ ਬਏ ਨੇ, ਤੇ ਮੈਂ ਕਿਹਾ ਸੀ ਵੀ ਇੱਧਰ, ਪਤਾ ਕਰਲੋ। ਤੇ ਗਏ ਨੀ ਵੈਸੇ ਪਤਾ ਕਰਨ, ਵੈਸੇ ਪਤਾ ਹੁੰਦਾ, ਤੇ ਗਲੀ ਚ ਪਤਾ ਲੱਗ ਜਾਂਦਾ ਏਆ।
ਹੂੰ, ਨਈ ਉਹ ਪੰਜਾਬ ਚ ਈ ਐ। ਪੰਜਾਬ ਤੋਂ ਬਾਹਰ ਨੀ ਸ਼ਾਇਦ
ਅੱਛਾ ਅੱਛਾ ਤੇ ਤੁਸੀਂ ਭਰਿਆ
ਹਾਂ ਅੱਜ ਭਰ ਕੇ ਆਈ ਆ।
ਅੱਛਾ ਗਏ ਸੀਗੇ ਤੁਸੀਂ? ਮਤਲਬ ਕਿ ਸਾਰਾ ਮਤਲਬ ਕਿ ਤੁਹਾਡਾ ਵੱਖਰਾ ਬੰਨਦਾ ਏ, ਤੁਹਾਡੀ ਸਾਸੂ ਮਾਂ ਦਾ ਵੱਖਰਾ ਹੁੰਦਾ ਏ। ਅੱਛਾ-ਅੱਛਾ। ਠੀਕ ਏ। ਕੁੜੀਆਂ ਦਾ ਈ ਐ, ਹਨਾ?
ਹਾਂ।
ਅੱਛਾ-ਅੱਛਾ।
ਕੋਈ ਨਾ, ਜਿਨਣੇ
ਪੰਜਾਬ ਚ ਜ਼ਿਆਦਾ ਪੰਜਾਬ ਚ ਤੇ ਹਾਂ ਉਹੀ ਨਾ, ਪੰਜਾਬ ਚ ਜੇ ਕਈ ਨਾ ਕੋਈ ਕੱਢਦੇ ਰਹਿੰਦੇ ਨੇ ਸਕੀਮਾਂ। ਏਥੇ ਸਾਡੇ ਨੀ ਹੈ।
ਹੂੰ। ਪਤਾ ਨਈ ਮਿਲਣਾ ਐ, ਕਿ ਨਈ ਮਿਲਣੇ? ਦੇਖੋ।
ਸਹਈ ਗੱਲ ਐ, ਏਹ ਮੈਨੂੰ ਲੱਗਦਾ ਵੋਟਾਂ ਕਰਕੇ ਈ ਕਹਿੰ ਕਹਿੰਦੇ ਪੇ ਨੇ, ਰੌਲਾ ਪਾਇਆ ਦਾ ਬੋਟਾ ਕਰਕੇ, ਜਦੋਂ ਬੋਟ ਟਾਂ ਪੈ ਗਈਆਂ, ਉਦੋਂ ਇਹਨਾਂ ਨੇ ਪੁੱਛਣਾ ਕੋਛ ਨੀ।
ਹਾਂ।
ਹੂੰ। ਹੋਰ? ਹੋਰ ਸਾਡੇ ਏਥੇ ਸਕੀਮ ਚੱਲੀ ਸੀ, ਮਸ਼ੀਨਾਂ ਦੇ ਫਾਰਮ ਭਰ ਕੇ ਆਉ, ਮਸ਼ੀਨਾਂ ਮਿਲਣਗੀਆਂ ਤੁ ਹਲੋ, ਤੇ ਅਸੀਂ ਤੇ ਗਏ ਕੋਈ ਨੀ। ਗਲੀ ਦੇ ਸਾਬ ਗਏ ਦੀਆਂ ਸੀਗੀਆਂ। ਤੇ ਉਹਨਾਂ ਨੇ ਭਰੇ ਹੋਣੇ ਫਾਰਮ ਵਗੈਰਾ। ਤੇ ਮਿਲਿਆ ਕੁਛ ਵੀ ਨੀ, ਰੌਲਾ ਪਾਤਾ ਜੀ ਸਾਡੀ ਮਸ਼ੀਨ ਨਿਕਲ ਗਈ, ਸਾਡੀ ਮਸ਼ੀਨ ਨਿਕ ਲਗੀ, ਤੇ ਜਦੋਂ ਪਤਾ ਕਰਨ ਗਏ ਤੇ ਔਹ ਕਹਿੰਦੇ ਜੀ ਨਈ ਤੁਹਾਡੀ ਮਸ਼ੀ ਤੀਨ, ਤੁਹਾਡੀ ਨੀ ਨਿਕਲੀ ਹੈਗੀ। ਜਿੰਨੇ-ਜਿੰਨੇ ਤੁਹਾਨੂੰ ਮਸ਼ੀਨ ਆਉਣੀ ਹੁੰਦੀ ਤੇ ਤੁਹਾਨੂੰ ਅਸੀਂ ਕੈਸ਼ ਦੇ ਦਵਾਂਗੇ ਉਹ ਵੀ ਨੀ ਮਿਲਿਆ। ਉਹ ਵੀ ਨੀ ਉਹਨਾਂ ਨੇ ਦਿੱਤਾ ਕੈਸ਼ ਵੀ ਨਹੀਂ ਦਿੱਤਾ।
ਹੂੰ।
ਐ ਵੀ ਫਰੋੜ ਹੈਗਾ ਐ ਵੀ ਪਾਗਲ ਬਣਾਉਦੇ ਨੇ। ਹਾਂ, ਉਹੀ ਨਾ ਐਵੇਂ ਪਾਗਲ ਬਣਾਉਂਦੇ ਨੇ ਬਟ ਵਢਾ ਕਰਕੇ ਸਕੀਮਾਂ ਚਲਾ ਲੈਂਦੇ ਨੇ ਬਾਦ ਚ ਪੁੱਛਦੇ ਕੋਈ ਨੀ ਹੈ।
ਹੂੰ।
ਹੋਰ
ਬੱਸ ਬੈਠੇ ਸੀ ਬਸ। ਫੂਲਕਾ ਲਾਨ ਲਗੇ ਸੀ ਸਾਰੇ ਆ ਗਏ ਨੇ ਕੰਮਾਂ- ਕਾਰਾਂ ਤੋਂ।
ਚਲੋ ਵਧੀਆ ਆ ਟਾਈਮ ਤੇ ਹੋਇਆ ਹੀ ਆ ਆਉਣ ਦਾ।
ਚਲੋ ਚੰਗਾ ਫੇਿਰ ਫੁਲਕਾ ਲਾਈਏ ਤੇ ਖਾਈਏ।
ਹਾਂਜੀ- ਹਾਂਜੀ, ਚਲੋ। ਠੀਕ ਹੈ, ਜੀ ਠੀਕ ਹੈ, ਆਓ ਜੀ।